ਹੈਲੋ ਹੈਲੋ ਸਤਿ ਸ਼੍ਰੀ ਸਤੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ
ਆ
ਕੀ ਹਾਲ ਜੀ ਠੀਕ ਹੋ ਸਭ ਵਧੀਆ ਜੀ ਸਭ ਵਧੀਆ ਤੁਸੀਂ ਸੁਣਾਓ ਠੀਕ ਠਾਕ ਘਰ ਸਭ ਠੀਕ ਠਾਕ
ਸਭ ਵਧੀਆ ਸਭ ਬਾਬੇ ਦੀ ਮਿਹਰ ਹੈ ਹੋਰ ਉੱਥੇ ਸੁਣਾ ਬਸ ਡਿਨਰ ਡੁਨਰ ਦੀ ਤਿਆਰੀ ਕਰਕੇ ਹਟੀ ਸੀ ਤੇ ਮੈਂ ਕਿਹਾ ਚੱਲ ਭੈਣ ਨਾਲ ਗੱਲ ਹੀ ਕਰ ਲਾ ਥੋੜ੍ਹੀ ਦੇਰ
ਜ਼ਰੂਰ ਜੀ ਜ਼ਰੂਰ ਕੀ ਗੱਲ
ਤਾਂ ਹੋ ਈ ਗਿਆ ਨਾ ਆਪਣਾ ਹੁਣ ਮੋਬਾਇਲਾਂ ਫੋਨਾਂ ਦਾ ਕਿ ਜਦੋਂ ਦਿਲ ਕਰਦਾ ਉਦੋਂ ਗੱਲ ਕਰ ਲਈ ਕੰਮ ਕਰਦਿਆਂ ਹੋਇਆ ਵੀ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੀ ਬਣਾਇਆ।
ਬਸ ਮੈਂ ਤਾਂ ਰਾਤੀ ਦਾਲ ਤੇ ਸਬਜ਼ੀ ਬਣਾਉਦੀ ਹਾਂ
ਅੱਛਾ ਅੱਛਾ ਖਾ ਲੈਂਦੇ ਹੋ ਖਾ ਲੈਂਦੇ ਆ ਬੱਚੇ ਘਰ
ਹਾਂਜੀ ਬੱਚੇ ਮੇਰੇ ਖਾ ਲੈਂਦੇ ਆ ਸਾਰਾ ਕੁਛ ਹੀ
ਹਾਂਜੀ ਅੱਛਾ ਬੱਚਿਆਂ ਦਾ ਮੇਰੇ ਘਰ ਤਾਂ ਬੱਚੇ ਖਾਣ ਹੀ ਨਾ ਮੇਰੇ ਘਰ ਤਾਂ ਬ ਮੇਰੇ ਘਰ ਤਾਂ ਦੇਖੋ ਜਦੋਂ ਕੁਛ ਬਣਾ ਲਓ ਚੱਜ ਨਾਲ ਬੱਚੇ ਖਾਂਦੇ ਹੀ ਨੀ ਹੈ
ਅੱਛਾ ਜੀ
ਹਾਂ ਬੱਸ ਇਹਨਾਂ ਨੂੰ ਤਾਂ ਫਾਸਟ ਫੂਡ ਜੰਕ ਫੂਡ
ਗ੍ਰੀਨ ਵੈਜਿਸ ਦਾ ਖਾਣਾ ਤਾਂ ਬਹੁਤ ਜ਼ਰੂਰੀ ਹੈ
ਬਿਲਕੁਲ ਜੀ ਬਿਲਕੁਲ ਜਬਰਦਸਤੀ ਖਿਲਾਈ ਦਾ ਜਬਰਦਸਤੀ ਜਬਰਦਸਤੀ ਖਿਲਾਈਦਾ ਆਪਣੇ ਆਪ ਤਾਂ ਖਾਂਦੇ ਹੀ ਨਹੀਂ ਹੈ ਇਹਨਾਂ ਨੂੰ ਜੰਕ ਫੂਡ ਜਿੰਨਾ ਮਰਜ਼ੀ ਦੇਈ ਜਾਓ ਘਰ ਦਾ ਜਿਹੜਾ ਪੌਸ਼ਟਿਕ ਆਹਾਰ ਹੈ ਉਹ ਨੀ ਦੇਣਾ ਇਹਨਾਂ ਨੂੰ ਬਸ
ਉਹ- ਉਹ ਤਾਂ ਇਹਨਾਂ ਨੂੰ ਚਾਹੀਦਾ ਨੀ ਹੁੰਦਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਓ ਲਓ ਹਾਂ।
ਜਿੰਨਾ ਮਰਜੀ ਘਰ ਬਣਾ ਲੋ। ਹਾਂ। ਜਿੰਨਾ ਮਰਜੀ ਉਹ ਵੀ ਘਰ ਬਣਾ ਦੋ ਸਾਫ਼ ਸੁਥਰਾ ਕਹਿਣਗੇ ਸਵਾਦ ਨਹੀਂ ਆਇਆ ਜੋ ਬਾਜ਼ਾਰ ਸਵਾਦ ਆਏਗਾ ਮੈਂ ਕਿਹਾ ਉਹਨਾਂ ਨੇ ਪਸੀਨਿਆਂ ਵਾਲੇ ਹੱਥ ਪਾਏ ਹੁੰਦੇ ਆ ਨਾ ਤਾਂ ਤੁਹਾਨੂੰ
ਸੇਮ ਚੀਜ਼ਾਂ ਆਪਾਂ ਬਣਾਨੇ ਆ ਜਿੜੇ ਮੈਂਦਾ ਹੁਣ ਜਿਵੇਂ ਇਨੇ- ਇਨੇ ਡਿਸ਼ਿਜ਼ ਆਨਲਾਈਨ ਦੇਖ ਦੇਖਕੇ ਬਣਾਉਂਦੀ ਰਹਿੰਨੀ ਹਾਂ। ਤੇ ਬੱਚਿਆਂ ਨੂੰ ਮਜ਼ਾ ਹੀ ਨਹੀਂ ਆਉਂਦਾ ਕਹਿੰਦੇ ਕਿ ਨਹੀਂ ਉਸ ਵੇਲੇ ਖਾ ਲੈਣਗੇ। ਫਿਰ ਕਹਿਣਗੇ ਨਹੀਂ ਵੋ ਬਾਤ ਨਹੀਂ ਥੀ ਫਿਰ ਬਾਹਰ ਸੇ ਲੇ ਕਰ ਆਤੇ ਹੈ ਨਾ ਮੰਮਾ ਬੋ ਵਾਲਾ ਜ਼ਿਆਦਾ ਅੱਛਾ ਟੇਸਟ ਹਾਂ।
ਹਾਂ। ਮੇਰੇ ਆਪਣੇ ਘਰ ਇਹੀ ਹੈ ਮੈਂ ਕਹਿਦਾਂਗੀ ਮੈਂ ਇਹ ਸਬਜ਼ ਸਬਜੀ ਬਣਾਈ ਹੈ ਕਹਿ ਦੇਣਗੇ ਅਸੀਂ ਨੀ ਖਾਣੀ ਜਿਸ ਤ੍ਹਾਂ ਹੁਣ ਗਰਮੀਆਂ ਚ ਚੱਲ ਰਹੀਆਂ। ਟੀੰਡੇ, ਘੀਏ, ਤੋਰੀਆਂ ਏ ਸਭ ਐ। ਹੇਨਾ, ਬਣਾਲੋ ਤੇ ਅਸੀਂ ਖਾਣੀ ਨੀ ਤੇ ਤਾ ਰੋਟੀ ਨਹੀਂ ਖਾਣੀ, ਜੇ ਖਾਣੀ ਐ ਤੇ ਸਾਨੂੰ ਕੁੱਛ ਇਸ ਤਰ੍ਹਾਂ ਦਾ ਚਾਹੀਦਾ, ਜਿੰਦ ਨਾ ਅਸੀ ਰੋਟੀ ਖਾ ਸਕੇ, ਹੁਨੀ ਕਵਾ ਨਾ ਇਹ ਖਾਲੋ, ਹਾਂ ਇਹ ਖਾਲੋ ਕਹਿੰਦੇ ਸਾਨੂੰ ਭੁੱਖ ਨੀ ਐ, ਮੈਂ ਹੁਣ ਈ ਕਵਾ ਨਾ ਮੈਗੀ ਬਣਾਲੋ, ਪਾਸਤਾ ਬਣਾਲੋ ਫਿਰ ਤਾ ਉੱਠ ਵੀ ਜਾਣਗੇ ਬੱਚੇ, ਬਣਾ ਵੀ ਲੈਣਗੇ। ਤੇ ਖਾਵੀ ਲੈਣਗੇ, ਉਸ ਰਾ ਇਹਨਾਂ ਨੂੰ ਭੁੱਖ ਨੀ ਆ।
ਅਰੇ, ਤੁਸੀਂ ਤਾ, ਤੁਹਾਡੇ ਤਾਂ ਹਾਲੇ ਚਲੋ ਛੋਟੇ ਹੈਨਾ ਮੇਰੇ ਤਾਂ ਇੰਨੇ ਬੜੇ ਹੋ ਗਏ ਏ, ਕਿ ਮੈਨੂੰ ਪਤਾ ਵੀ ਨਹੀਂ ਲੱਗਦਾ ਕਦੋ ਸਵੇਰੇ ਉੱਠਕੇ ਦੇਖਦੇ ਆ ਤੇ ਰਾਤੀ ਮਹਾਰਾਜਾ ਨੇ ਕੁੱਛ ਨਾ ਕੁੱਛ ਬਣਾਕੇ ਖਾਇਆ ਹੁੰਦਾ ਏ, ਮੈਗੀ-ਸ਼ੈਗੀ ਇਹੋ ਜਿਹੀ ਚੀਜ਼ਾਂ, ਫਾਲਤੂ ਦੀਆਂ ਨਾ ਮਤਲਬ ਨੂਡਲਸ ਵਗੈਰਾ। ਹਾਂ, ਨਹੀਂ ਦੱਸ ਵੀ ਦਿੰਦੇ, ਦੱਸ ਵੀ ਦਿੰਦੇ ਨੇ। ਦਸ ਵੀ ਦਿੰਦੇ ਨੇ, ਕਿ ਮੰਮੀ ਰਾਤੀ ਭੁੱਖ ਲੱਗੀ ਸੀ ਅਸੀ ਇਹ ਬਣਾ ਲਿਆ ਕੁੱਛ, ਕਦੀ ਪਾਸ ਕਰਨਾ ਲਿਆ, ਕਦੀ ਕੁਛ ਬਣਾ ਲਿਆ।
ਰਾਤੀ ਨਾ, ਲੋਕੀ ਨਹੀਂ ਖਾਂਦੇ ਸੀ, ਰੋਟੀ-ਪਾਣੀ। ਸਭ ਖਾਂਦੇ ਸੀ ਟਾਈਮ ਸਿਰ ਖਾਓ, ਤਾਂ ਕਿ ਓ ਪੱਚ ਜਾਏ, ਅੱਜ-ਕੱਲ ਬੱਚੇ ਕਿ ਤਾ ਗ਼ਲਤ ਖਾਣਾ ਖਾ ਰਹੇ ਐਂ। ਉਧਰੋਂ ਦੀ ਰਾਤੀ ਖਾ ਰਹੇ ਐਂ, ਤੁਸੀਂ ਦੇਖੋ ਓ ਚੀਜ਼ ਪਚਦੀ ਵੀ ਨੀ। ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਲੱਗ ਰੀਆਂ। ਯਾਂ, ਆਪਾ ਜਿਹੜੇ ਪੌਸ਼ਟਿਕ ਚੀਜ਼ਾਂ ਨੂੰ ਛੋੜਕੇ, ਇਹਨਾਂ ਚੀਜ਼ਾਂ ਵੱਲ ਜਾ ਰਹੇ ਆ ਹਨਾ ਕਿੰਨਾ ਨੁਕਸਾਨ ਹੋ ਰਿਹਾ, ਅਸੀ ਤਾਂ ਬੋਲ-ਬੋਲਕੇ ਥੱਕ ਚੁੱਕੇ ਆ ਬੱਚਿਆਂ ਨੂੰ, ਪਰ ਬੱਚੇ ਨੀ ਸਮਝਦੇ, ਬੱਚਿਆਂ ਨੂੰ ਇਹ ਐ, ਕਿ ਸਾਡੀਆਂ ਮਾਵਾਂ ਗਲਤ ਐ, ਅਸੀਂ ਸਹੀ ਆ।
ਨਹੀਂ, ਉਹ ਇਹਨੇ ਓਹੀ ਕਰਨਾ, ਨਾ ਹੁੰਣ ਦੇਖਲੋ ਇੰਨਾ ਜ਼ਿਆਦਾ ਜੰਕ ਫੂਡ ਖਾ ਰਹੇ ਨੇ। ਉਹਦੇ'ਚ ਇੰਨਾ ਮੈਦਾ ਵਗੈਰਾ, ਕੀ ਕਿਸ ਤਰਕੇ ਦੇ ਮਸਾਲੇ ਯੂਜ ਹੁੰਦੇ ਨੇ। ਤੇ ਉਹਦੇ ਨਾ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ, ਸਭ ਤੋਂ ਪਹਿਲਾਂ ਤਾ ਔਬਵੇਸੀ ਇੰਨੀ ਜ਼ਿਆਦਾ ਅੱਜ-ਕੱਲ ਦੇ ਬੱਚੇ ਦੇਖੇ, ਛੋਟੇ-ਛੋਟੇ ਬੱਚੇ ਕਿੰਨੇ ਮੋਟੇ, ਇੰਨੇ ਮੋਟੇ ਹੋਏ ਹੋਏ ਨੇ। ਮਤਲਬ ਉਹ ਆਪਣੇ, ਆਪਾਂ ਨੂੰ ਉਹਨਾਂ ਦੇ ਅੱਗੇ ਹੁੰਦਾ ਕਿ ਹਾਏ ਅਸੀ ਤਾ‌ ਕਿੰਨੇ ਪਤਲੇ ਹੁੰਦੇ ਸੀਗੇ, ਐਵੇਂ ਫੂਕ ਮਾਰੇ ਉੱਠਦੇ ਸੀਗੇ ਤੇ ਇਹ ਤਾ ਇੰਨੇ-ਇੰਨੇ ਮੋਟੇ ਹੁੰਦੇ ਨੇ, ਆਪਣੀ ਏਜ ਤੋਂ ਜ਼ਿਆਦਾ ਵੱਡੇ ਲੱਗਦੇ। ਨੇ ਫਿਰ ਸੈਕਿੰਡ ਥਿੰਗ ਇਹਨਾਂ'ਚ ਆ ਗਈ ਏ, ਕਿਉਂਕਿ ਮ੍ਹੋਟਾਪਾ ਆ ਰਿਹਾ ਏ, ਤੇ ਫਿਰ ਉਹ ਕੋਲੈਸਟਰ੍ਰੋਲ ਵੀ ਇੰਨਾ ਦਾ ਜ਼ਿਆਦਾ ਹੀ ਰਹਿੰਦਾ, ਉਹਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਹਾਰਟ ਅਟੈਕਸ ਆ ਰਹੇ ਨੇ।
ਹੂੰ, ਦੇਖੋ ਇਹ ਤਾਂ ਹੈਗੇ ਕਿਡਨੀ ਦੀ ਪ੍ਰੌਬਲਮ, ਲੰਗਸ ਦੀ ਪ੍ਰੌਬਲਮ, ਪਹਿਲਾਂ ਤਾਂ ਲੀਵਰ ਦੀ ਕਦੇ ਸੁਣਿਆ ਈ ਨਹੀਂ ਸੀਗਾ, ਕਿ ਲੀਵਰ ਦਾ ਵੀ ਹੁਣ ਹੁਣ ਜਿੱਦਾਂ ਟੈਸਟ ਕਰਾਓ, ਬੀ ਗ੍ਰੇਡ, ਸੀ ਗ੍ਰੇਡ ਆਰਿਆ ਟੈਸਟ ਦੇ ਵਿੱਚ। ਕਿਉਂ ਆ ਰਿਹਾ, ਕਿਉਂਕਿ ਸਾਡਾ
ਕਿਉਂਕਿ ਈਟਿੰਗ, ਈਟਿੰਗ ਹੈਬਿਟਸ ਬਦਲ ਗਈਆਂ ਹੋਈਆਂ ਨਾ ਬੱਚਿਆਂ ਦੀਆਂ, ਬਹੁਤ ਜ਼ਿਆਦਾ। ਤੇ ਵਿੱਚ ਟਾਈਮ, ਅਪਣੀਆਂ ਵੀ ਬਦਲ ਗੀਆਂ। ਸੱਚ ਪੁੱਛੋ ਤਾ ਕਿਉਂਕਿ, ਅਹ ਉਹਨਾਂ ਦੀ ਚੌਇਸਿਸ ਚੇਂਜ ਹੋਗਿਆ, ਤੇ ਓਸ ਹਿਸਾਬ ਨਾਲ ਅਪਨਾ ਵੀ ਥੋੜਾ ਜਿਹਾ ਚੇਂਜ ਹੋਗਿਆ।
ਬਿਲਕੁਲ-ਬਿਲਕੁਲ, ਬਿਲਕੁਲ, ਦੇਖੋ ਇਹ ਗੱਲ ਤਾਂ ਮੈਂ ਤੁਆਡੇ ਨਾਲ ਬਿਲਕੁਲ ਸੈਮਤ ਆਂ ਕਿ ਥੋੜ੍ਹਾ ਬੋਤ ਸਾਡੇ ਚ ਵੀ ਫਰਕ ਪਿਆ, ਪਰ ਅਸੀਂ ਲੋਕ ਫਿਰ ਵੀ ਕੈਂਦੇ ਆਂ ਕਿ ਜਿਨਾ ਖਾਨੈ ਚਲੋ ਕਦੀ, ਮੈਂ ਨੀ ਕੈਂਦੀ ਕਿ ਰੋਜ਼ ਐਈ ਚੀਜ਼ਾ ਖਾਓ ਕਦੀ-ਕਦੀ ਏ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਚਲੋ ਸਾਨੂੰ ਵੀ ਵਧੀਆ ਲੱਗਦੈ। ਪਰ ਰੋਜ਼-ਰੋਜ਼
ਏ ਚੀਜ਼ਾਂ ਖਾਨੀਆਂ ਜਿਸਦਾ ਸਾਨੂੰ ਪਤਾ ਏ ਕਿ ਏ ਨੁਕਸਾਨ ਪਹੁੰਚਾਏਗੀ ਤੇ ਅਸੀਂ ਆਪਣਾ ਸਰੀਰ ਖ਼ਰਾਬ ਕਰ ਰਏ ਆਂ ਨਾ।
ਏ ਸੀ ਤੇ ਮੈਂ ਨਾ ਰਿਸ਼ਿਕ ਟਟ ਕੀਤਾ ਹੋਇਆ ਸੀਗਾ ਬਹੁਤ ਰਿਸਟ੍ਰਿਕਟ ਸੀਗੀ ਇਨਾਂ ਗੱਲਾਂ ਤੇ ਕਿ ਜਿਵੇਂ ਮ ਹਫ ਤੇ ਚ ਇੱਕ ਦਿਨ ਬਸ ਜੰਕ ਫੂਡ ਖਾਨੈ ਤੇ ਮੀਨੇ ਚ ਸਿਰਫ ਦੋ ਵਾਰ ਬਾਹਰ ਜਾ ਕੇ ਖਾਨੈ, ਤੇ ਤੇ ਹੁ ਅ ਹੁ ਹੁਨ ਸੁਨਦੇ ਈ ਨੀ ਏ ਹੁਨ ਤਾਂ ਇਗਜ਼ਾਮ ਚ ਮੇਰੇ ਬਿਲਕੁਲ ਵੀ ਜੰਕ ਫੁਡ ਨਾ ਬਨਦਾ ਸੀ ਤੇ ਨਾ ਬਾਰੋਂ ਆਂਦਾ ਸੀ। ਵਨ ਬ ਮੂਨ ਕਦੀ ਮੈਂ ਘਾਰ ਬਨਾ ਲਾ ਬਾਰ ਦਾ ਤਾਂ ਬਿਲਕੁਲ ਮਤਲਬ ਇਗਜ਼ਾਮ ਤੋਂ ਦੱਸ ਪੰਦਰਾਂ ਦਿਨ ਪੈਲਾਂ ਈ ਬੰਦ ਹੋ ਜਾਂਦਾ ਸੀਗਾ, ਤੇ ਹੁਨ ਸੁਨਦੇ ਈ ਨਈ ਏ। ਬਿਲਕੁਲ ਨੀ ਸੁਨਦੇ ਹੁਨ ਤਾਂ ਆਪਨੀ ਮਰਜ਼ੀਆ ਇਨਾਂ ਨੂੰ ਕੁਛ ਕੁਛ ਵੀ ਕਰ ਦੋ ਇੰਨਾ ਗੰਦਾ ਮੰਦਾ ਉ ਪਤਾ ਨੀ ਕਿਹੋ ਜਿਹੀ ਸਬਜ਼ੀ ਪਾਂਦੇ ਹੈ। ਕੀ ਕਰਦੇ ੳ, ਆਪਾਂ ਤਾਂ ਕਿੰਨਾ ਦੇਖ
ੳਨਾ ਸਬਜ਼ ਜੀ ਮੰਡੀ ਜਾਓ ਨਾ ਤੇ ਦੇਖੋ ਉੱਥੇ ਨਾ ਕਦੀ ਜਾਓ ਅਹ ਕਿਸੇ ਨੂੰ ਪੁੱਛੋ ਨਾ ਏ ਟਮਾਟਰ ਇੱਕ ਮੈਂ ਉਦਾਹਰਨ ਦੇ ਤੌਰ ਤੇ ਲੈ ਰਈ ਆਂ, ਮੈਂ ਕੈਂਨੀ ਏ ਟਮਾਟਰ ਕਿੰਨੇ ਦੇ, ਉ ਭਾਈ ਕੇ ਗਾ ਏ ਚਾਲੀ ਰੁਪੈ ਕਿੱਲੋ ਐ। ਤੀ ਰੁਪੇ ਕਿੱਲੋ ਏ, ਦਸ ਰੁਪੇ ਕਿੱਲੋ ਏ ਮੈਂ ਕਵਾਂਗੀ ਕਿੰਨਾ ਫ਼ਰਕ ਐ ਨਾ ਇਨਾਂ ਚੀਜ਼ਾਂ ਦਾ, ਤੇ ਅੱਗੋਂ- ਤੁਹਾਨੂੰ ਪਤਾ ਕੀ ਕਏਗਾ ਮੈਡਮ, ਤੁਸੀਂ ਘਾਰ ਲੈ ਕੇ ਜਾਨੈ ਤੇ ਐ ਚਾਲੀ ਰੁਪੇ ਕਿਲੋ ਤੁਆਨੂੰ ਏ ਹੈਗਾ ਕਿ ਵੱਡਾ ਵੀ ਵੱਡਾ ਟਮਾਟਰ ਏ ਚਲੋ ਨਾ ਲਿਆ ਅਸੀਂ ਛੋਟਾ ਲੈ ਲੈਂਨੇ ਆਂ ਟਮਾਟਰ ਵੀ ਤੀ ਰੁਪੇ ਕਿੱਲੋ। ਕੈਂਦੇ ਦੱਸ ਵਾਲਾ ਨਾ ਏ ਸਾਰੇ ਇਨਾਂ ਚੀਜ਼ਾਂ ਤੇ ਜਾਣਾ ਰੇੜੀਆਂ ਤੇ ਹੋਟਲਾਂ ਤੇ।
ਹੋਟਲਾਂ ਤੇ ਜਾਨੈ ਬਿਲਕੁਲ ਐਗਜੈਕਟਲੀ ਏ ਕੈਂਦੇ ਨੇ ਸਾਡਾ ਤਾਂ ਸਾਡਾ ਤਾਂ ਸ਼ਾਮ ਤੱਕ ਸਾਰਾ ਵਿਕ ਜਾਂਦਾ ਅਸੀਂ ਘਾਰ ਕੁਛ ਨੀ ਲੈ ਕੇ ਜਾਂਦੇ, ਏ ਕੈੰਦੇ ਆ ਅਸੀਂ ਘਰ ਕੁਛ ਨੀ ਲੈ ਕੇ, ਸ਼ਾਮ ਤੱਕ ਏ ਹੋਟਲਾਂ ਵਾਲੇ ਲੈ ਜਾਨਗੇ ਆ ਕੇ ਐਵੇਂ ਕੈਂਦੇ ਨੇ।
ਹਾਂ ਔਰ ਅਸੀਂ ਦੇਖੋ ਇੱਕ ਟਮਾਟਰ ਵੀ ਅਗਰ ਕੱਟਨੈ ਨਾ ਅਸੀਂ ਉਨੂੰ ਖੋਲ ਕੇ ਦੇਖਨੈ ੳਨੂ ਛੋਟੇ-ਛੋਟੇ ਟੁਕੜੇ ਕਰਕੇ ਕਿ ਕਿੱਤੇ ਸੂਡੀ ਤਾਂ ਨੀ ਏ ਕਿਤੇ ਕੁਛ ਉਨਾਂ ਨੇ ਤਾਂ ਸਿੱਧਾ ਈ ਮਿਕਸੀਆਂ ਚ ਪਾਣੈ, ਤੇ ਸਿੱਧਾ ਈ ਰਗੜ ਦੇਣਾ, ਅਸੀਂ ਕੀ ਖਾ ਰਏ ਆਂ ਕੀ ਨਈ ਖਾਰੇ ਦੇਖੋ ਪਤਾ ਈ ਨਈ ਏ।
ਹਾਂਜੀ। ਬਿਲਕੁਲ ਏ ਏ ਗੱਲ ਤਾਂ ਹੈਗੀ ਏ, ਕਿ ਮਸਾਲੇ ਵੀ ਦੇਖੋ ਕੀ ਹੋ ਜੇ, ਮਸਾਲੇ ਵੀ ਹੁਨ ਆਪਾਂ ਦੇਖ ਕੇ ਪਰਖ ਕੇ ਯੂਜ ਕਰਦੇ ਆਂ। ਕਿ ਉ ਤੁਆਨੂੰ ਲੱਗਦੈ ਕਿ ਉ ਐਕਸਪਾਇਰੀ ਵਗੈਰਾ ਵੀ ਇੰਨਾ ਜਾਦਾ ਚੈੱਕ ਕਰਦੇ ਹੋਨਗੇ। ਉ ਤਾਂ ਜੇੜਾ ਹੱਥ ਚ ਆਯਾ ਚੱਕ ਕੇ ਪਾਈ ਗਿਆ ਬਸ, ਉਨਾਂ ਨੂੰ ਤਾਂ ਆਪਨੇ ਸਬਜ਼ੀ ਬਨਾਨ ਤੋਂ
ਛੋੜੋ, ਮੈਂ ਤੁਹਾਨੂੰ ਆਪਨਾ ਇੱਕ ਮਤਲਬ ਦੱਸਦੀ ਆਂ, ਮੇਰੇ ਨਾਲ ਕੀ ਹੋਇਆ ਲਾਲ ਮਿਰਚ ਲਿਆਂਦੀ ਮੈਂ ਵੈਸੇ ਮੈਂ ਘਾਰ ਪੀਸਦੀ ਆ ਸਾਰੇ ਮਤਲਬ ਕੋਸ਼ਿਸ਼ ਮੇਰੀ ਏਹੀ ਹੁੰਦੀ ਏ, ਕਿ ਮੈਂ ਘਾਰ ਪੀਸਾਂ। ਤੇ ਪਤਾ ਨੀ ਕੀ ਗੱਲ ਹੋਈ, ਤੇ ਮੈਂ ਲੈ ਆਈ। ਮੈਂ ਕਿਹਾ ਨਹੀਂ ਵੀ ਨਾ ਉਹ ਜਦੋਂ ਪੀਸੋ ਨਾ ਤੇ ਬੜੀ ਚੜ੍ਹਦੀ ਹੈ। ਉਹ ਬੜੀ ਦੇਰ ਫੇਰ ਨਾ ਮੈਨੂੰ ਪ੍ਰੋਬਲਮ ਜੀ ਰਹਿੰਦੀ ਹੈ ਤੇ ਮੈਂ ਕਿਹਾ ਚੱਲ ਨਾ ਮੈਂ ਕਹਿ ਕੇ ਆਈ ਉਹਨੂੰ ਕਿ ਵਧੀਆ ਦੇਣਾ ਚੰਗੀ ਹੋਏ ਬਿਨਾਂ ਰੰਗ ਤੋਂ
ਹਾਂਜੀ
ਤੇ ਵਧੀਆ ਆਹ ਤੁਸੀਂ ਮਨੋਂਗੇ ਮੈਂ ਪਾਈਆ ਲਿਆਂਦੀ ਸੀਗੀ ਮੇਰੀ ਜਿਹੜੀ ਚਿੱਟੀ ਡੱਬੀ ਹੈ ਨਾ ਉਹ ਲਾਲ ਹੋ ਗਈ ਉਹਦਾ ਜਿਹੜਾ ਰੰਗ ਹੈ ਉਹ ਅੱਜ ਤੱਕ ਲਾ ਲਾਲ ਹੀ ਹੈ ਤੇ ਮੈਂ ਫਿਰ ਉਹਨੂੰ ਬੋਲ ਕੇ ਆਈ ਮੈਂ ਕਿਹਾ ਮੈਂ ਤੈਨੂੰ ਕਿਹਾ ਸੀਗਾ ਕਿ ਮੈਨੂੰ ਮਤਲਬ ਬਿਨਾਂ ਰੰਗ ਤੋਂ ਦੇਣਾ ਕਹਿੰਦਾ ਮੈਡਮ ਚੱਲਦੀ ਵੀ ਹੈ ਮੈਂ ਕਿਹਾ ਚੱਲਣ ਨੂੰ ਕੀ ਹੈ ਮਸ਼ੀਨ ਹੈ। ਦੱਸੋ
ਹਾਂ ਨਹੀਂ ਮੈਂ ਇਸੇ ਕਰਕੇ। ਮੈਂ ਕੋ ਕੁਟੀ ਹੋਈ ਮੈਂ ਮਿਰਚ ਲੈ ਕੇ ਆਉਂਣੀ ਹਾਂ ਤੇ ਉਹ ਵੀ ਸਿਲੈਕਟਡ ਜਗ੍ਹਾ ਤੋਂ ਵੀ ਇੱਕ ਮਤਲਬ ਸਾਡਾ ਇੱਕ ਬੰਨਿਆ ਹੋਇਆ ਹੈ ਉੱਥੋਂ ਹੀ ਕੁੱਟੀ ਮਿਰਚ ਲੈ ਕੇ ਆਣੇ ਉਹਦੇ ਚੱ ਰੰਗ ਪਾਉਣ ਦਾ ਚਾਂਸਿਸ ਹੀ ਨਹੀਂ ਹੁੰਦੇ‌। ਉਹਦੇ ਚ ਮੋਟੀ ਮੋਟੀ ਮਿਰਚੀ ਆ ਰਹੀ ਹੁੰਦੀ ਹੈ ਤੇ ਉਹ ਪਤਾ ਚੱਲਦਾ ਹੈ। ਕਿ ਇਹ ਮਤਲਬ ਇਹਦੇ ਚੱ ਕੋਈ ਮਿਲਾਵਟ ਨਹੀਂ ਹੋ ਰਹੀ। ਲੇਕਿਨ ਮੈਂ ਕਾਲੀ ਮਿਰਚ ਵਗੈਰਾ ਇਹ ਸਭ ਤਾਂ ਮੈਂ ਘਰ ਹੀ ਕਰਦੀ ਹਾਂ ਕਿਉਂਕਿ ਉਹਦੇ ਵਿੱਚ। ਸੀਮੈਂਟ ਵਗੈਰਾ ਮਿਲਾ
ਨਹੀਂ ਨਹੀਂ ਮੈਂ ਵੀ ਕਾਲੀ ਮਿਰਚ ਜੀਰਾ ਭੁੰਨਿਆ ਹੋਇਆ ਪੁਦੀਨਾ ਆ ਸੁੱਕਾ ਧਨੀਆ ਮੈਂ ਵੀ ਘਰ ਮੈਂ ਵੀ ਘਰ ਹੀ ਇਹ ਸਭ ਪੀਸਦੀ ਹਾਂ ਕਿ ਨਹੀਂ ਕਿ ਜੋ ਚੀਜ਼ ਕਰ ਸਕ ਦੀ ਆ ਉਹ ਤਾਂ ਕਰਾਂ
ਬਿਲਕੁੱਲ
ਕਿ ਬੱਚੇ ਠੀਕ ਠਾਕ ਰਹਿਣ ਹਮ ਨਹੀਂ ਨਹੀਂ ਮੈਂ ਤਾਂ ਆਪ ਤੁਹਾਡੀ ਗੱਲ ਦੱਸ ਤੁਸੀਂ ਕਹਿ ਰਹੇ ਹੋ ਨਾ ਕਿ ਲਾਲ ਮਿਰਚ ਮੈਂ ਤਾਂ ਆਪ ਹੁਣ ਇੱਕ ਜਗ੍ਹਾ ਹੈਗੀ ਉੱਥੋਂ ਹੀ ਲੈ ਕੇ ਆਉਂਦੀ ਹਾਂ ਮੈਂ ਮੈਂ ਉਹੀ ਬੱਚੇ ਕਹਿੰਦੇ ਪਹਿਲਾਂ ਤਾਂ ਲਾਲ ਸਬਜ਼ੀ ਬਣਦੀ ਸੀ ਮੈਂ ਕਿਹਾ ਉਹ ਚੇ ਰੰਗ ਪਾਇਆ ਹੋਇਆ ਸੀ ਤੇ ਬਿਨਾਂ ਰੰਗ ਤੋਂ ਸਬਜ਼ੀ ਹੈ ਤੁਸੀਂ ਦੇ ਕਹੋਗੇ ਤੇ ਮੈਂ ਦੇਗੀ ਮਿਰਚ ਪਾ ਦਾਂਗੀ ਮੈਂ ਉਹ
ਹਾਂ ਮੈਂ ਵੀ ਕਹਿਣ ਨੀ ਲੱਗੀ ਸੀ ਦੇਗੀ ਮਿਰਚ ਲੈ ਆਦੇ ਹੋ ਵੱਖਰਾ ਕਿਸੇ ਰੈਸਪੀ ਵਿੱਚ ਪਾਣੀ ਹੋਏ ਅਦਰਵਾਈਜ਼ ਤਾਂ ਅ ਕੋਟੀ ਮਿਰਚੀ ਪਾ ਦਿਂਦੀ ਆ ਉਹ ਤਾਂ ਬੈਸਟ ਰਹਿੰਦਾ ਹੈ। ਮਤਲਬ ਉਹੀ ਆਪਾਂ ਸੋਚ ਸਮਝ ਕੇ ਯੂਜ ਕਰਦੇ ਹਾਂ ਸਾਰੇ ਮਸਾਲੇ ਮਸਾਲੇ ਗਰਮ ਬਾਹਰ ਕੀ ਯੂਜ ਕੀਤਾ ਹੈ ਕੀ ਨੀ ਕਰਿਆ।
ਅਸੀਂ ਲਿਆਉਣਾ ਟੋਪ ਕਲਾਸ ਦਾ ਕੀ ਸਾਡੇ ਪਰਿਵਾਰ ਨੇ ਸਾਡੇ ਬੱਚਿਆਂ ਨੇ ਖਾਣਾ ਉਹਨਾਂ ਨੇ ਲਿਆਉਣਾ ਹੈਗਾ ਬਿਜਨਸ ਦੇ ਤੌਰ ਤੇ ਤੇ ਉਹਨਾਂ ਨੇ ਸਾਡੇ ਸਰੀਰ ਦਾ। ਉਹਨਾਂ ਸੋਚਣਾ ਉਹਨਾਂ ਨੇ ਜੋ ਕਰਨਾ ਉਹੀ ਕਰਨਾ।
ਬਿਲਕੁੱਲ
ਹਨਾ ਇਹਨਾਂ ਚੀਜ਼ਾਂ ਦਾ ਫ਼ਰਕ ਪੈਂਦਾ। ਹਾਂ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਹਾਂਜੀ ਮੈਨੂੰ ਵੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਜੀ ਸਤਿ ਸ਼੍ਰੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ